ਹੈਲੋ
ਹੈਲੋ ਸਤਿ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਕਾਲ ਜੀ ਠੀਕ ਹੋ ਜੀ ਹਾਂਜੀ ਠੀਕ ਹਾਂ ਜੀ ਠੀਕ। ਤੁਸੀ ਠੀਕ
ਬਸ ਜੀ ਵਧੀਆ ਤੁਸੀ ਸੁਨਾਓ।
ਹਾਂਜੀ-ਹਾਂਜੀ-ਹਾਂਜੀ ਹੋਰ ਕੀ ਹਾਂਜੀ ਸ ਸਭ ਵਧੀਆ ਜੀ ਸਭ ਵ ਬਈ ਤੁਸੀ ਕੀ ਕਰ ਰਹੇ ਸੀ।
ਬਸ ਇਹੀ ਘਰ ਦੇ ਕੰਮ
ਅੱਛਾ ਜੀ ਬੱਚੋ ਅੱਛਾ ਜੀ ਅੱਛਾ ਜੀ ਹੁ ਹੁ ਅੱਜ ਕੱਲ ਵੈਸੇ ਵੀ ਛੁੱਟੀਆਂ ਬੱਚੇ ਸਾਰਾ ਦਿਨ ਮੋਬਾਇਲਾਂ ਤੇ ਹੀ ਬੈਠੇ
ਬਿਲਕੁਲ ਜੀ ਬਿਲਕੁਲ ਸਾਡੇ ਘਰ ਵੀ ਇਹੀ ਹਾਲ ਐ ਸਾਰਾ ਦਿਨ ਬਸ ਫ ਫੋਨ ਈ ਚਾਹੀਦਾ ਬਸ ਇਹਨਾਂ ਨੂੰ ਹੋਰ ਕੁਛ ਨੀ ਚਾਹੀਦਾ ਨਾ ਰੋਟੀ ਦੀ ਹੋਸ਼ ਆ ਨਾ ਪਾਣੀ ਦੀ ਹੋਸ਼ ਆ ਬਸ ਫੋਨ।
ਸਹੀ ਗੱਲ ਐ ਜੀ ਸਹੀ ਗੱਲ ਸਭ ਪਾਸੇ ਇਹੀ ਹਾਲ ਐ।
ਜਿੰਹਨਾਂ ਇਹਨਾਂ ਨੂੰ ਕਹੋ ਕਿ ਨਈਂ ਪਕੜਨਾ ਫੋਨ ਓਹਨਾਂ ਹੀ ਫੋਨ ਦੇ ਵਲ੍ਹ
ਹਾਂਜੀ, ਹਾਂਜੀ ਜੀ ਸਾਡੇ ਘਰ ਵੀ ਇਹੀ ਹਾਲ ਹੈ ਜੀ ਸੁਵੇਰ ਤੋਂ ਲੇ ਕੇ ਸ਼ਾਮ ਤੱਕ ਬੱਚਿਆਂ ਨੂੰ ਬਸ ਮੋਬਾਇਲ ਦੇ ਦੋ ਚਾਹੇ ਸਾਰਾ ਦਿਨ ਖਾਨਾ ਨਾ ਦਿਓ, ਸਾਰਾ ਦਿਨ।
ਸਾਡੇ ਵੀ ਇਹੀ ਹਾਲ ਐ, ਚਾਹੇ ਮੇਰਾ ਬੇਟਾ ਐ ਤੇ ਚਾਹੇ ਮੇਰੀ ਬੇਟੀ ਐ। ਹਜੇ ਦੋਨਾਂ ਨੂੰ ਫੋਨ ਨੀਂ ਲੈ ਕ ਕੇ ਦਿੱਤਾ ਹੋਇਆ ਦੋਨੋਂ ਮੇਰੇ ਫੋਨ ਦੇ ਉੱਤੇ ਈ ਲੱਗੇ ਰਹਿੰਦੇ ਆ। ਪਰ ਤਾਂ ਵੀ ਇਹਨਾਂ ਤੇ ਇੰਨਾ ਜ਼ਿਆਦਾ ਲੜਾਈ ਐ ਨਾ, ਇਸੇ ਗੱਲ ਤੇ ਕਿ ਮੈਂ ਫੋਨ ਫੜਾਂਗਾ, ਜੇ ਇੱਕ ਟੀ ਵੀ ਦੇਖ ਹੈਗਾ ਤੇ ਦੂਸਰੇ ਨੂੰ ਫੋਨ ਚਾਹੀਦਾ।
ਅੱਛਾ ਜੀ, ਬਸ ਸਭ ਪਾਸੇ ਇਹੀ ਹਾਲ ਏ ਜੀ, ਇਹ ਤਾਂ ਅੱਜ ਕਲ ਅਈ ਬਸ ਮੈਂ ਕਹਿੰਦੀ ਮੋਬਾਇਲ ਜਿਸ ਟਾਈਮ ਦੇ ਆਏ ਆ, ਉਸ ਟਾਈਮ ਤੋਂ ਬਸ ਅ ਤਾਂ ਬੱਚਿਆਂ ਨੂੰ, ਚਾਈਦਾ ਨੀਂ ਰੋਟੀ, ਛੋਟੇ-ਛੋਟੇ ਬੱਚੇ ਐਂ ਘਰ ਚ ਛੋਟੇ ਬੱਚੇ ਦੇਖ ਲਓ, ਚਾਹੇ ਉਹ ਉਹਨਾਂ ਨੂੰ ਬਸ ਵੇਲੇ ਬਸ ਮੋਬਾਇਲ ਦਿਖਾ ਕੇ ਭਾਵੇਂ ਉਨ੍ਹਾਂ ਨੂੰ ਚਾਰ ਫੁਲਕੇ ਖਵਾਲਨ ਸਮਝ ਨਹੀਂ ਲੱਗਦੀ। ਪਤਾ ਨੀ ਇਹ, ਜਦ ਕੀ ਸਭ ਹਰ ਜਗ੍ਹਾ ਹੀ ਕਹਿੰਦੇ ਆ, ਡਾਕਟਰ ਤੱਕ ਕਹਿੰਦੇ ਆਂ। ਕਿ ਮੋਬਾਇਲ ਦਿਖਾ ਕੇ ਬੱਚੇ ਨੂੰ ਰੋਟੀ ਬਿਲਕੁਲ ਨੀਂ ਦੇਣੀ। ਚਾਈਦੀ। ਕੋਈ ਚੀਜ਼, ਕੋਈ ਰੋਟੀ, ਕੋਈ ਖਾਣ-ਪੀਣ, ਦਾ ਕੁੱਝ ਵੀ ਨਾ ਦਿਓ। ਡਾਟੀ ਬਚਿਆ ਨੂੰ ਮੋਬਾਇਲ ਨਾ ਦੇਓ। ਟੀ ਵੀ ਦਾ ਵੀ ਹੁਣ ਆ ਗਿਆ ਚੱਲਣ, ਪਰ ਮੋਬਾਇਲਾਂ ਤਾਂ ਲੱਗੀਆਂ ਚਾਰ ਜਾਣੇ, ਚਾਰੋਂ ਦੇ ਚਾਰ ਮੋਬਾਈਲ ਲੈ ਕੇ ਬੈਠੇ ਆ।
ਟੀ ਵੀ ਦੇ ਵਿੱਚ ਹੀ ਇਹਨਾਂ ਨੇ ਆਪਣਾ ਜਿਹੜਾ ਯੂਟਿਊਬ ਵਗੈਰਾ ਡਾਊਨਲੋਡ ਕੀਤੀਆਂ ਹੋਈਆਂ। ਇੱਕ ਫੋਨ ਦੇ ਉੱਤੇ ਦੇਖਦਾ ਹੁੰਦਾ ਐ, ਤੇ ਇੱਕ ਹੋਰ ਉੱਤੇ ਹਾਂ। ਬਸ, ਇੱਕ ਫੋਨ ਦੇ ਉੱਤੇ ਇੱਕ ਜੇ ਉੱਧਰ ਛੱਡਿਆ ਤੇ ਉੱਧਰ ਪਕੜ ਲੋ। ਉੱਧਰ ਛੱਡਿਆ, ਤੇ ਉੱਧਰ ਫੜ ਲੋੋ। ਸਗੋਂ ਮੇਰੇ ਹਸਬੈਂਡ ਆਂਦੇ ਆ, ਉਹ ਇੰਨਾ ਗੁੱਸਾ ਕਰਦੇ ਆ, ਜਦੋਂ ਰਾਤੀ ਆਂਦੇ। ਕਹਿੰਦੇ ਤੂੰ ਰੋਕ ਨੀ ਸਕਦੀ? ਮੈਂ ਕਿਹਾ ਮੈਂ ਕੀ
ਕੀ ਕਰ ਸਕਦੇ ਆ ਜੀ? ਹਾਂਜੀ, ਸਭ ਪਾਸੇ ਏਹੀ ਹਾਲ ਐ ਜੀ, ਸਭ ਪਾਸੇ। ਹਾਂਜੀ।
ਬੜੀਆਂ ਇਹਨਾਂ ਨੂੰ, ਵੀਡੀਓ ਦਿਖਾਈ ਆਂ ਜਿਹੜੀਆਂ ਹੈਗੀਆਂ ਫੋਨਾਂ ਦੇ ਉੱਤੇ, ਕਿ ਤੁਸੀਂ ਦੇਖਦੇ ਹੋ, ਅੱਖਾਂ ਤੇ ਅਸਰ ਪੈਂਦਾ ਐ, ਬੱਚੇ ਦੇ ਸੈਂਸਸ ਘਟੱਦੇ। ਬਟ ਪਰ ਇਹ ਸੁਣਦੇ ਈ ਨ੍ਹੀਂ ਹੈਗੇ।
ਹੁਣ ਬੱਚਿਆਂ ਦੀ ਅੱਜ ਕੱਲ੍ਹ ਯਾਦ ਸ਼ਕਤੀ ਘਟੀ ਜਾ ਰਹੀ ਐ, ਕੋਈ ਇਨ੍ਹਾਂ ਥੋੜ੍ਹਾ ਯਾਦ ਰਹਿੰਦਾ।
ਬਿਲਕੁਲ ਜੀ, ਬਿਲਕੁਲ। ਸਾਡੇ ਟਾਈਮ ਤਾਂ ਅਸੀਂ ਮੋਬਾਇਲ ਨੰਬਰ, ਫੋਨ ਨੰਬਰ ਯਾਦ ਕਰਦੇ ਹੁੰਦੇ ਸੀ। ਸੀ ਕਿ ਫਲਾਣੇ ਦਾ ਨੰਬਰ ਇਹ ਐਸ- ਟੀ- ਡੀ ਕੋਡ ਹੈਗਾ। ਤੇ ਐਵੇਂ
ਹਾਂਜੀ। ਉਦ, ਅੱਜ- ਕੱਲ੍ਹ, ਐਸਟਡੀ ਕੋਡ ਹੀ ਨੀ ਹੋ ਵਾ ਬੱਚਿਆਂ ਨੂੰ ਯਾਦ ਹੋਣੇ, ਕਿ ਐਸਟਡੀ ਕੋਡ ਲੱਗਦੇ ਕੀ ਹੈ।
ਪਤਾ ਹੀ ਨਹੀਂ ਹੈ ਜੀ ਕਿਸੇ ਚੀਜ਼ ਬਾਰੇ।
ਨਾ ਜੀ ਨਾ, ਅੱਜ ਕੱਲ੍ਹ ਤਾਂ ਬਹੁਤ ਬੁਰਾ ਹਾਲ ਹੈ।
ਅੱਛਾ। ਅੱਗੇ ਹੁੰਦਾ ਸੀਗਾ, ਕਿ ਘੜੀਆਂ ਅਲੱਗ ਲੈਣੀਆਂ, ਅ ਹਨਾ ਫੋਨ ਆਪਾਂ ਆਪਾਂ ਲੈਂਡ ਲਈਨ ਜਿਹੜੇ ਹੁੰਦੇ ਸੀਗੇ, ਹਨਾਂ? ਉਹ ਵਰਤਣੇ, ਕੈਲਕੂਲੇਟਰ, ਬਿਲਕੁਲ ਕੈਲਕੂਲੇਟਰ, ਅਲੱਗ ਲੈਣੇ। ਉਹਨੇ ਬੱਚਿਆਂ ਨੂੰ ਸਾਰਾ ਕੁਛ ਹੀ ਪਤਾ ਫੋਨਾਂ ਦੇ ਤੇ ਹੈਗਾ ਸਾਰਾ ਕੁਛ ਹੀ ਬਸ ਫੋਨ ਵਰਤਦੇ ਆ ਮਿੰਟ ਚ ਕਲੰਡਰ ਘੱਢ ਇਹ
ਹਾਂਜੀ ਹਾਂਜੀ ਹੁਣ ਪੁੱਛਿਆ ਜੀ ਇੰਨੇ ਨੂੰੌ ਤਰੀਕ ਨੂੰ ਕੀ ਵਾਰ ਜਾਂ ਇਹ ਮਤਲਬ ਮਹੀਨੇ ਕੀ ਉਹ ਹੈ ਤੇ ਸਭ ਕੱਢ ਕੇ ਤੁਹਾਨੂੰ ਫੜਾ ਦੇਣਗੇ ਨੇ ਮਿੰਟ ਚ ਹਜੇ ਆਪਾਂ ਲੋਕਾਂ ਨੂੰ ਇੰਨੀ ਸਮਝ ਨੀ ਹੋਏਗੀ
ਬਿਲਕੁਲ ਬਿਲਕੁਲ ਮਿੰਟ ਲਗਾਉਂਦੇ ਆ ਚੀਜ਼ਾਂ ਕੱਢ ਕੇ ਫੜਾ ਦਿੰਦੇ ਹੱਥ ਦੇ ਵਿੱਚ ਤੇ ਜੇ ਪੁੱਛੋ ਓਦਾਂ ਕੁਛ ਓਦਾਂ ਇਹਨਾਂ ਨੂੰ ਕੱਖ ਵੀ ਨਹੀਂੀ ਆਉਂਦਾ ਹੁੰਦਾ ਮੈਂ ਤਾਂ ਕਹਿੰਦੀ ਹਾਂ ਫੋਨਾਂ ਨੇ ਤਾਂ ਦਿਮਾਗ ਹੀ ਘਟਾ
ਸਹੀ ਗੱਲ ਹੈ ਜੀ ਸਹੀ ਗੱਲ ਹੈ ਸਹੀ ਗ ਗੱਲ ਹੈ ਅੱਛਾ ਇਹ ਜੇ ਬੱਚਿਆਂ ਨੂੰ ਕੋਈ ਕੰਮ ਕਹਿ ਦਿੰਦੇ ਆ ਜਿੰਨਾ ਤੁਸੀਂ ਕੰਮ ਕਹੋਗੇ ਨਹੀਂ ਹੋਏਗਾ ਇਹ ਨ ਇਹਨਾਂ ਨੂੰ ਜੇ ਉਥੇ ਦੱਸ ਚੀਜ਼ਾਂ ਪਈਆਂ ਬੱਚਿਆਂ ਨੇ ਇਹ ਨੀ ਕਹਿਣਾ ਵੀ ਦਸ ਚੀਜ਼ਾਂ ਉਹ ਨੂੰ ਸੰਭਾਲਦੀਏ ਜੇ ਇੱਕ ਚੀਜ਼ ਉਹਨਾਂ ਨੂੰ ਕਹਿਤਾਂ ਤਾਂ ਪੇਰੈਂਟਸ ਮੰਮੀ ਬਟ ਪਾਪਾ ਨੇ ਜੋ ਵੀ ਉਓਹੀ ਚੀਜ਼ ਚੱਕ ਕੇ ਲਿਆਉਣਗੇ ਇਹ ਨੀ ਦੇਖਣਗੇ ਕਿ ਬਾਹਰ ਹੋਰ ਵੀ ਚੀਜ਼ਾਂ ਪਈਆਂ ਵੀ ਇਹਨਾਂ ਨੂੰ ਚੁੱਕ ਲਈਏ
ਮੈਂ ਕਹਿੰਦੀ ਹਾਂ ਤੁਹਾਡੇ ਘਰ ਇਹ ਆ ਸਾਡੇ ਘਰ ਤਾਂ ਮੈਂ ਕਵਾਂਗੀ ਨਾ ਇਹ ਕੰਮ ਕਰਦੇ ਆਪਣੀ ਬੇਟੀ ਨੂੰ ਗਏਗੀ ਇੱਕ ਮਿੰਟ ਰੁਕ ਜਾਓ ਕਿ ਮੈਂ ਪਹਿਲਾਂ ਜੋ ਕਰ ਰਹੀ ਹਾਂ ਨਾ ਇਕੱਲਾ ਮੈਂ ਉਸ
ਹਾਂ ਜੋ ਫੋਨ ਦੇਖ ਰਹੀ ਆ ਜੋ ਦੇਖਦੀ ਪ ਉਹ ਮੈਂ ਦੇਖ ਕੇ ਕਰਾਂਗੀ ਹਾਂਜੀ ਹਾਂਜੀ
ਹਾਂ ਆ ਜਿਹੜਾ ਜਿਹੜਾ ਮੇਰਾ ਬੇਟਾ ਹੈ ਉਹ ਉਹ ਕੀ ਕਰੇਗਾ ਉਹਨੂੰ ਪਤਾ ਕਿ ਮੰਮਾ ਅਹ ਮੰਮਾ ਇਸ ਗੱਲ ਤੋਂ ਗੁੱਸਾ ਕਰਦੀ ਹੈ ਉਹ ਕੀ ਕਰੇਗਾ ਹੱਥ ਚ ਫੋਨ ਲੈ ਕੇ ਜਾਏਗਾ ਔਰ ਮੈਂ ਉਹਨੂੰ ਕਈ ਵਾਰੀ ਕਹਾਂਗੀ ਕਿ ਤੂੰ ਫੋਨ ਫੜ ਫੜ ਕੇ ਲੈ ਕੇ ਆ ਰਹੇ ਆ- ਤੈਨੂੰ ਚੀਜ਼ ਫੜਾਵਾਂ ਕਿ ਤੇਰਾ ਫੋਨ ਸਾਂਭਾ
ਹਾਂਜੀ-ਹਾਂਜੀ! ਅੱਜ ਕੱਲ ਪਤਾ ਕੀ ਹੈ ਅੱਜ ਕੱਲ ਕੰਮ ਕਰਦਿਆਂ ਕਰਦਿਆਂ ਵੀ ਪੋਚੇ ਮਾਰਦੇ ਹੋਣਗੀਆਂ ਕੁੜੀਆਂ ਅੱਜ ਕੱਲ ਦੀਆਂ ਆਪਾਂ ਜੋ ਸੀਗੇ ਜਦੋਂ ਆਪਣੇ ਟਾਈਮ ਤੇ ਛੋਟੇ ਸੀ ਜਾਂ ਬੱਚੇ ਸੀ ਆਪਾਂ ਬਹਿ ਕੇ ਪੋਚੇ ਮਾਰਨੇ ਜਾਂ ਬਹਿ ਕੇ ਝਾੜੂ ਮਾਰਨ ਆਪਣੇ ਮੰਮੀਆਂ ਨੇ ਵੀ ਇੰਝ ਕਰਨਾ। ਅੱਜ-ਕੱਲ੍ਹ ਦੇ ਬੱਚਿਆਂ ਦਾ ਕੀ ਹੈ ਪੈਰਾਂ ਨਾਲ ਪੋਚੇ ਮਾਰੇ ਜਾਣਗੇ ਤੇ ਫੌਂਨ ਚਲਾਈ ਜਾਣਗੇ। ਇਹ ਨੀ ਪਤਾ ਵੀ ਇੱਥੇ ਲੱਗ ਗਿਆ ਕੇ ਨਹੀਂ ਕੋਈ ਚੱਜ ਨਾਲ ਕੰਮ ਨੀ ਕਰਨਾ ਕੋਈ ਕੁਛ ਕੁਛ ਨੀ ਫਿਰ ਦੇਖੋ ਜੀ ਫੇਰ ਦੇਖੋ ਚਾਹੇ ਕੁੜੀ ਆ ਚਾਹੇ ਮੁੰਡੇ ਆ ਅੱਗੇ ਜਾ ਕੇ ਪ੍ਰੋਬਲਮ ਤਾਂ ਫਿਰ ਆਂਦੀ ਹੈ।
ਉਹ ਤਾਂ ਮੇਰੀ ਗੱਲ ਸੁਣੋ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਹੈ ਇਹ ਚੀਜ਼ਾਂ ਦਾ ਅਗਸ ਸਾਨੂੰ ਲਾਭ ਹੈਗਾ।
ਹਾਨਿਆ ਦੇਖੀ ਚਲੋ ਠੀਕ ਹੈ ਬਣੇ ਸੀਂ ਫੋਨ ਮੋਬਾਇਲ ਮੋਬਾਇਲ ਵੀ ਬਣੇ ਸੀ ਜਾਂ ਦੂਜੇ ਵੀ ਕਿ ਚਲੋ ਮਤਲਬ ਕਿ ਬੰਦੇ ਦੀਆਂ ਉਹਦੇ ਲਈ ਸਹੂਲਤ ਲਈ ਪਰ ਬੱਚਿਆਂ ਜਿਹੜੇ ਬੱਚੇ ਹੈ ਜਾਂ ਵੱਡੇ ਵੀ ਹੈ ਵੈਸੇ ਤਾਂ ਵੈਲ ਆਹ- ਵੈਸੇ ਆਪਾਂ ਦੇਖਿਆ ਜਾਈਏ ਹੁਣ ਅੱਜ ਕੱਲ੍ਹ ਬੱਚਿਆਂ ਨੂੰ ਨਾਨਕੇ ਦਾਦਕੇ ਜਾਣ ਦਾ ਇੰਨਾ ਸ਼ੌਕ ਹੀ ਨਹੀ ਰਿਹਾ। ਕੋਈ ਛੁੱਟੀਆਂ ਦਾ ਬਸ ਫੋਨ ਦੇ ਦੋ ਫੋਨ ਜੇ ਚਲੇ ਵੀ ਜਾਣਗੇ ਕਿਧਰੇ ਅਹ ਰਿਸ਼ਤੇਦਾਰੀ ਚ ਤੇ ਤਾਂ ਵੀ ਉਹਨਾਂ ਨੇ ਮਤਲਬ
ਮੈਂ ਕਹਿੰਦੀ ਹਾਂ ਤੁਸੀਂ ਇਹ ਕਹਿੰਦੇ ਹੋ ਅੱਗੇ ਨਾ ਘਰ ਕੋਈ ਆਦਾ ਸੀ ਨਾ ਤੇ ਚਾਹ ਚੜ ਜਾਂਦਾ ਸੀ ਕਿ ਘਰ ਕੋਈ ਆਇਆ ਅਸੀਂ ਬਹਿਣ ਹੈ ਅਸੀਂ ਅਸੀਂ ਗੱਲਾਂ ਕਰਨੀਆਂ ਕੁਛ ਔਰ ਸਾਡੇ ਬੱਚਿਆਂ ਨੂੰ ਕਹੋ ਉਹ ਪਹਿਲਾਂ ਹੀ ਫੋਨ ਬੜੇ ਹੁੰਦੇ ਆ ਆਵਾਜ਼ਾਂ ਮਾਰਨੀਆਂ ਪੈਂਦੀਆਂ ਆਓ ਘਰ ਕੋਈ ਆਇਆ ਘੱਟੋ ਘੱਟ ਉਹਨਾ ਨੂੰ ਸਤਿ ਸ੍ਰੀ ਅਕਾਲ ਤਾਂ ਬੁਲਾ ਦੋ ਹਾਲ ਚਾਲ ਤਾਂ ਪੁੱਛ ਲੋ ਇਹ ਬੱਚਿਆਂ ਨੂੰ ਬਿਲਕੁਲ ਹੀ ਨਹੀਂ ਹੈਗਾ
ਨਹੀਂ ਜੀ ਅੱਜ ਕੱਲ੍ਹ ਬੱਚਿਆਂ ਨੂੰ ਇੰਨੀ ਸਮਝ ਹੀ ਨਹੀਂ ਰਹੀ ਹੁਣ ਤਾਂ ਜੇ ਉਹਨਾਂ ਦੀ ਕੋਈ ਹਾਂਜੀ ਸਗੋਂ ਉਹਨਾਂ ਨੂੰ ਗੁੱਸਾ ਆ ਜਾਂਦਾ ਹੈ ਕਿ ਉਹਨਾਂ ਦੇ ਮੋਬਾਇਲ ਦਾ ਕੁਛ ਆਉਂਦਾ ਹੋਏਗਾ ਤੇ ਜੇ ਮੰਮੀ ਕਹਿ ਦੇ ਮੈਨੂੰ ਦੋ ਮਿੰਟ ਫੋਨ ਕਰਨ ਨੂੰ ਦੇਣਾ ਮੈਂ ਕਿਸੇ ਨੂੰ ਫੋਨ ਕਰਨਾ ਉਹ ਹੋਰ ਗੁੱਸਾ ਚੜਦਾ ਹੁਣੇ ਤੁਹਾਨੂੰ ਯਾਦ ਆਉਂਦਾ ਜਦੋਂ
ਹੈ ਹਾਂ ਮੇਰੇ ਨਾਲ ਵੀ ਇਹੀ ਹੁੰਦਾ ਮੈਂ ਤੁਹਾਨੂੰ ਕੀ ਦੱਸਾਂ ਮੈਂ ਸਾਰਾ ਹਜੇ ਮੈਂ ਇਹਨਾਂ ਨੂੰ ਫੋਨ ਲੈ ਕੇ ਨੀ ਦਿੱਤਾ ਜਿਵੇਂ ਤੁਹਾਨੂੰ ਦੱਸਿਆ ਮੈਂ ਆਪਣਾ ਫੋਨ ਹੀ ਦਿੱਤਾ ਕਦੀ ਮੈਂ ਫੋਨ ਕਰਨਾ ਹੁੰਦਾ ਨਾ ਤੇ ਮੈਨੂੰ ਇਹਨਾਂ ਨੂੰ ਪੁੱਛਣਾ ਪੈਂਦਾ ਹੈ ਕਿ ਮੈਨੂੰ ਥੋੜੀ ਦੇਰ ਫੋਨ ਮਿਲ ਸਕ। ਕਦ ਮੈਂ ਕਿਸੇ ਨੂੰ ਫੋਨ ਕਰਨਾ ਦੱਸੋ। ਆਪਣੀ ਚੀਜ਼ ਉੱਤੇ ਵੀ ਇਹਨਾਂ ਨੂੰ ਪੁੱਛਣਾ ਪੈਂਦਾ।
ਹਮ ਹਮ ਅੱਛਾ ਅੱਜ ਕੱਲ੍ਹ ਜੇ ਆਪਾਂ ਕਿਸੇ ਨੂੰ ਆਪਾਂ ਹਾਂਜੀ ਸਹੀ ਗੱਲ ਹੈ ਜੇ ਅਸੀਂ ਕਿਸੇ ਨੂੰ ਉਹ ਅੱਛਾ ਆਪਾਂ ਕਿਸੇ ਨੂੰ ਫੋਨ ਕਰਦੇ ਹਾਂ ਅੱਗੋਂ ਉਹਨਾਂ ਦੇ ਬੱਚਿਆਂ ਦੇ ਹੱਥ ਚ ਫੋਨ ਆ ਤੇ ਉਹ ਫੋਨ ਕੱਟੀ ਜਾਣਗੇ ਭਾਵੇਂ ਜਰੂਰੀ ਕੰਮ। ਕਿੰਨਾ ਮਰਜ਼ੀ ਹੋ ਜੇ ਆਪਾਂ ਹੁਣ ਕਈ ਵਾਰ ਕਿਸੇ ਨੂੰ ਪੁੱਛਣਾ ਹੀ ਹੁੰਦਾ ਹੈ। ਨੂੰ ਉਹਦੇ ਜਿਵੇਂ ਦਰਜੀ ਆ ਆਪ। ਆਪ ਕਿਸੇ ਨੂੰ ਸੂਟ ਸੀ ਦਾ ਦਿੱਤਾ। ਹੁਣ ਆਪਾਂ ਜੇ ਪੁੱਛ ਕੇ ਹੀ ਜਾਵਾਂਗੇ ਨਾ ਕਿਸੇ ਦੇ ਘਰ ਵੀ ਆਪਣੇ ਸਾਡਾ ਸੂਟ ਬਾਣੇ ਹੁਣ ਐਵੇਂ ਥੋੜਾ ਆਪਾਂ ਚਲੇ ਜਾਾਂਗੇ ਆਪਣਾ ਗੇੜਾ ਵੀ ਲੱਗੇਗਾ ਤੇ ਉਹ ਅੱਗੋਂ ਫੋਨ ਕਰੇ ਜੋ ਰਿਪਲਾਈ ਆਉਂਦਾ ਨ ਉਹ ਫੋਨ ਚੱਕਦੇ ਨੀ ਹੈ। ਤੇ ਫੋਨ ਨਾ ਚੱਕਣ ਕਰਕੇ ਆਪਾਂ ਨੂੰ ਕਿੰਨੀ ਪ੍ਰੋਬਲਮ ਹੁੰਦੀ ਮੁਸ਼ਕਿਲ ਹੁੰਦੀ ਹੈ।
ਬਿਲਕੁਲ ਬਿਲਕੁਲ ਨਾ ਮੇਰਾ ਤਾਂ ਆਪਣਾ ਬੇਟਾ ਛੋਟੇ ਹੁੰਦੇ ਹੀ ਹਾਲ ਕਰਦਾ ਸੀ। ਮੇਰਾ ਇਨੇ ਫੋਨ ਦੇ ਉੱਤੇ ਲੱਗਾ ਹੋਣਾ। ਆਪਣੀਆਂ ਅਹ ਗਾਣੇ ਸੁਣਨ ਤੇ ਇਹਨੇ ਕੀ ਕਰਨਾ ਕਿਸੇ ਦਾ ਫੋਨ ਆਉਣਾ ਅੱਜੀ ਦਾ ਫੋਨ ਆਉਣਾ ਨਾਲ ਦੀ ਨਾਲ ਇਹਨੇ ਕੱਟ ਕਰ ਦੇਣਾ ਜਿਹੜਾ ਕਿਸ ਫੋਨ ਆ ਨਾ ਇਹਦੇ ਨਾਲ ਦੀ ਨਾਲ ਕੱਟ ਕਰਨਾ ਇੱਕ ਪਹਿਲਾਂ ਤਾਂ ਕਦੀ ਕਿਸੇ ਨੇ ਗੱਲ ਕੀਤੀ ਨੀ ਫਿਰ ਇੱਕ ਵਾਰੀ ਇਹਦੇ ਆਪਣੇ ਪਾਪਾ ਦਾ ਫੋਨ ਆ ਗਿਆ ਉਹਨਾਂ ਦਾ ਫਿਰ ਮੇਰੇ ਸੱਸ ਨੰਬਰ ਤੇ ਫੋਨ ਆਇਆ ਕਹਿੰਦੇ ਵੀ ਤੂੰ ਕੀ ਗੱਲ ਫੋਨ ਨੀ ਚੱਕਦੀ ਮੈਂ ਕਿਹਾ ਫੋਨ ਤਾਂ ਕੋਈ ਆਇਆ ਹੀ ਨਹੀਂ ਕਹਿੰਦੇ ਤੇਰਾ ਫੋਨ ਥੇ ਹੈ ਤੇ ਤੂੰ ਸਾਇਲੈਂਟ ਤੇ ਲਾਇਆ ਹੋਇਆ ਮੈਂ ਕਿਹਾ ਨਹੀਂ ਫੋਨ ਤਾਂ ਮੇਰਾ ਨੋਰਮਲ ਜਿਹੜਾ ਰਿੰਗ ਤੇ ਆ ਕਹਿੰਦੇ ਤੂੰ ਦੇਖ ਜਾ ਕੇ ਤੇ ਇਹਨਾਂ ਦੇ ਦੱਸ ਫੋਨ ਆਏ ਹੋਏ ਮੇਰਾ। ਮੁੰਡਾ ਕੱਟੀ ਜਾ ਰਿਹਾ ਤੇ ਮੈਂ ਫਿਰ ਇਹਨਾਂ ਨੂੰ ਦੱਸਿਆ ਮ ਹਾਲ ਹੋਇਆ ਕਹਿੰਦੇ ਤੂੰ ਇਹਨਾਂ ਨੂੰ ਸਮਝਾ ਕੋਈ ਜਰੂਰੀ ਕੰਮ ਵੀ ਹੁੰਦਾ ਕੋਈ ਕੁੱਛ ਵੀ ਹੁੰਦਾ ਤੇਰੇ ਬੱਚੇ ਤਾਂ ਫੋਨਾ ਤੇ ਹੀ ਲੱਗੇ ਹੋਏ ਆ ਹੁਣ ਦੱਸੋ ਫਸ ਤਾਂ ਮਾਵਾਂ ਜਾਂਦੀਆਂ ਨਾ। ਸੁਣਨਾ ਤਾਂ ਮਾਵਾਂ ਨੂੰ ਹੀ ਪੈਂਦਾ ਹੁਣ ਅਸੀਂ ਸਾਰਾ ਦਿਨ ਕਿੰਨਾ ਕੁ ਬੋਲੀ ਜਾਈਏ ਇਹਨਾਂ ਨਾਲ
ਕੋਰੋਨਾ ਤੋਂ ਬਾਅਦ ਤਾਂ ਵੈਸੇ ਹੀ ਮੋਬਾਈਲਾ ਤੇ ਹੁੰਦੇ ਬੱਚੇ ਬਿਲਕੁਲ ਨਿਰਭਰ ਹੀ ਮੋਬਾਇਲਾਂ ਤੇ ਹੋ ਗਏ ਆ। ਵਾਦੇਵਤ ਬੱਸ ਜੀ।
ਇਹ ਗੱਲ ਹੋ ਗਈ ਨਾ ਪੜ੍ਹਾਈਆਂ ਜੋ ਸਕੂਲ ਵਾਲਿਆਂ ਨੇ ਫੋਨਾਂ ਤੇ ਦੇ ਅੱਗੇ ਤਾਂ ਥੋੜਾ ਬਹੁਤ ਬਚਾਓ ਹੋਇਆ। ਸੀ ਬੱਚੇ ਸਕੂਲ ਜਾਂਦੇ ਕਰੋਨਾ ਦੇ ਟਾਈਮ ਤੇ ਸਾਰਾ ਕੁਛ ਤਾਂ ਫੋਨਾ ਤੇ ਆ ਗਿਆ ਉਹ ਜਿਹੜੀ ਚੀਜ਼ ਨਹੀਂ ਵੀ ਚਲਾਉਣੀ ਆਦੀ ਉਹ ਵੀ ਇਹਨਾਂ ਨੂੰ ਚਲਾਉਣੀ ਆ ਗਈ। ਮੈਂ ਕਹਿੰਣੀ ਹਾਂ ਬੱਚੇ ਸਾਡੇ ਨਾਲੋਂ ਵੱਧ ਤੇਜ਼ ਹੈ। ਜਦਕਿ ਸਾਡੇ
ਸਾਨੂੰ ਖੁਦ ਨੂੰ ਨੀ ਚਲਾਉਣੇ ਆਦੇ ਜੀ ਅਸੀਂ ਫੋਨ ਸੁਣ ਲੈਂਦੇ ਹਾਂ ਤੇ ਕਰ ਲੈਂਦੇ ਹਾਂ ਕਈ ਵਾਰ ਬੱਚਿਆਂ ਦਾ ਪੁੱਛ -ਪੁੱਛ ਕੇ ਅੱਗੋਂ ਐਪ ਚਲਾਉਣਾ ਪੈਂਦਾ ਜੀ ਅੱਜ ਕੱਲ੍ਹ ਜੋ ਇੰਸਟਾਗ੍ਰਾਮ ਆ ਗਿਆ ਫੇਸਬੁੱਕ ਆ ਗਈਆਂ ਆਈਡੀਆਂ ਬਣਾਉਣੀਆਂ ਜੋ ਵੀ ਆਪਣਾ ਉਹ ਬੱਚਿਆਂ ਨੂੰ ਪੁੱਛ -ਪੁੱਛ ਕੇ ਤਾਂ ਬਣਾਉਦੇ ਹਾਂ ਅੱਜ ਕੱਲ੍ਹ
ਹਾਂ ਨਹੀ- ਨਹੀ ਮੈਂ ਦੱਸਾਂ ਬਿਲਕੁਲ- ਬਿਲਕੁਲ ਮੈਂ ਤਾਂ ਆਪ ਹਜੇ ਆਪਣੇ ਬੱਚਿਆਂ ਨੂੰ ਮਨਾ ਕੀਤਾ ਤਾਂ ਐਵੇਂ ਕਿਹਾ ਖਬਰਦਾਰ ਦੋਨਾਂ ਨੇ ਮੇਰੀ ਕੋਈ ਵੀ ਆਈ ਡੀ ਖੋਲੀ ਆ ਕੁਛ ਵੀ ਚਲਾਇਆ ਜੋ ਤੁਹਾਡਾ ਕੰਮ ਹੈ ਸਿਰਫ ਉਹ ਦੇ ਤੱਕ ਮਤਲਬ ਰੱਖੋ
ਹਾਂਜੀ-ਹਾਂਜੀ
ਹੈਗੀ ਹੈ। ਤੇ ਚੈਕ ਆਪਣੇ ਆਪ ਨੂੰ ਸਾਂਭ ਲੈਣਗੇ ਐਵੇਂ ਫਿਰ ਦੇਖੋ ਆਪ ਵੀ ਔਖੇ ਹੋਣਾ
ਨਹੀਂ ਜੀ ਸਹੀ ਗੱਲ ਹੈ ਜੀ ਸਹੀ ਗੱਲ ਹੈ। ਹਾਂਜੀ
ਹੋਰ ਮੈਨੂੰ ਲੱਗਿਆ ਸ਼ਾਇਦ ਮੇਰੇ ਹੈਗੀ ਏ ਇਹ ਪ੍ਰੋਬਲਮ
ਨਹੀਂ ਜੀ ਨਹੀਂ ਇਹ ਸਾਰੇ ਜੇ ਦੇਖਿਆ ਜਾਵੇ ਤਾਂ ਸਾਰੇ ਸਭ ਪਾਸੇ ਸਭ ਸਾਡੇ ਤੁਹਾਡੇ ਦੀ ਪ੍ਰੋਬਲਮ ਇਹਏ ਹਣ ਨ ਮਸ ਉਹ ਰਹ ਗੀ। ਇਹ ਤਾਂ ਸਭ ਨੂੰ ਖਵਾਈ ਹੈ। ਨਹੀ ਹੁੰਦਾ ਅੱਜ ਕੱਲ੍ਹ
ਹਾਂ ਮੈਨੂੰ ਲੱਗਿਆ ਹਾਂ। ਤੁਹਾਡੇ ਨਾਲ ਗੱਲ ਕੀਤੀ ਕੀਹੋਜਾ ਲੱਗਿਆ ਹੈ। ਸ਼ੋਪ ਹਾਂ ਬਿਲਕੁਲ- ਬਿਲਕੁਲ ਬਸ ਮੋਬਾਇਲ ਅੱਗੇ ਰੱਖ ਦੋ ਜਿੰਨੀ ਦੇਰ ਮੋਬਾਇਲ ਚੱਲੀ ਜਾਏਗਾ ਇਹਨਾਂ ਦਾ ਅੱਛਾ ਨਾ ਇਹਨਾਂ ਬੱਚਾ ਇਹ ਨੂੰ ਸਵਾਦ ਪਤਾ ਏਹ ਕਿ ਇਹ ਖੱਟਾ
ਜੀ ਨਹੀ ਬਿਲਕੁਲ ਵੀ ਨਹੀਨਹੀ ਜੀ ਬਿਲਕੁਲ ਵੀ ਨਹੀ-ਨਹੀ ਬਿਲਕੁਲ ਵੀ ਨਹੀ ਪਤਾ।
ਇਹਨਾਂ ਨੂੰ ਬਸ ਇਹ ਹੈ, ਕਿ ਸਾਡੇ ਮੂੰਹ ਚ ਜਾ ਰਿਹਾ ਫੋਨ ਸਾਡੇ ਚੱਲ ਰਹੇ ਹੈ, ਬਸ ਅਸੀ ਖਾਏ ਜਿੱਥੇ ਫੋਨ ਬੰਦ ਹੋਇਆ
ਉਹ ਤੇ ਬੰਦ-ਬੰਦ ਕਈ ਤਾਂ ਛੋਟੇ-ਛੋਟੇ ਬੱਚੇ ਪਤਾ ਕੀ ਕਰਦੇ ਆ ਪਹਿਲੇ ਖਾ ਵੀ ਲੈਣੀ ਆ ਨਾ ਜਿਵੇਂ ਸਾਡੇ ਤੁਹਾਡੇ ਘਰ ਆਏ ਖਾ ਲਿਆ ਅਗਰ ਆਪਣੇ ਘਰ ਜਾਣਗੇ। ਜੇ ਆਪਾਂ ਕਹਿ ਵੀ ਦੇਈਏ, ਨਾ ਵੀ ਹੁਣ ਇਹਨਾਂ ਨੂੰ ਕੁਛ ਖਾਣਾ ਨਾ ਇਹ ਖਾ ਕੇ ਆਏ ਆ। ਨਹੀਂ ਮੋਬਾਇਲ ਦੇ, ਖਾਲਾਂਗੇ, ਨਹੀਂ ਖਾਣਾ-ਖਾਣਾ, ਕਿਉਂ ਘਰ ਜਾ ਕੇ ਖਾਣਾ ਕਿ ਪਤਾ ਵੀ ਮੰਮੀ ਵੀ ਮੋਬਾਇਲ ਦੇਖ ਕੇ ਦਿਖਾ ਕੇ ਖਵਾਏਗੀ ਨਹੀਂ ਖਾਣਾ ਭੁੱਖ ਲੱਗੀ ਹੋਈ ਹੈ।
ਇਹ ਅੱਜ ਕੱਲ ਜ਼ਿਆਦਾ ਤਾਂ ਪਾਤੀਆਂ ਅਸੀਂ ਸਾਡੇ ਬੱਚੇ ਛੋਟੇ ਸੀ, ਨਾ ਅਸੀਂ ਨੀ ਆਦਤ ਪਾਈ ਸੀ ਪਰ ਹੁਣ ਕੀ ਕਰੀਏ, ਹੁਣ ਬੱਚੇ ਵੱਡੇ ਹੋ ਗਏ ਨਾ ਤੇ ਤੁਹਾਨੂੰ ਪਤਾ ਬੱਚੇ ਵੱਡੇ ਹੋ ਜਾਣ ਫਿਰ ਥੋੜਾ ਨਾ ਕਿਸੇ ਦੀ ਸੁਣਦੇ ਆ। ਤੁਹਾਨੂੰ ਪਤਾ ਕਰਨਾ ਪੈਂਦਾ ਬੱਚਿਆਂ ਦੇ ਨਾਲ ਨਹੀਂ-ਨਹੀਂ ਬੜਾ ਵਧੀਆ ਲੱਗਿਆ, ਤੁਹਾਡੇ ਨਾਲ ਗੱਲ ਕਰਕੇ ਤੁਹਾਡੇ ਦਾ ਟਾਈਮ ਲਿਆ।
ਇਹ ਤਾਂ ਵੱਡੇ ਹੋਣ ਚੋਂ ਸਮਦੇ ਆ ਜੀ ਹੁਣ ਤਾਂ ਜੇ ਤੁਸੀ
ਨਹੀ-ਨਹੀ, ਬੜਾ ਵਧੀਆ ਲੱਗਿਆ। ਤੁਹਾਡੇ ਨਾਲ ਗੱਲ ਕਰਕੇ।
ਹਾਂਜੀ,
ਹਾਂ ਠੀਕ ਹੈ ਜੀ ਓਕੇ।
ਐ